ਹੈਲੋ, ਆ ਰੀ ਅਵਾਜ਼?
ਹੈਲੋ।
ਹਾਂ ਹੋਰ ਕੀ ਕਰ ਰੀ?
ਬਸ ਸਬਜ਼ੀ ਬਨਾ ਰੀ ਸੀ।
ਅੱਛਾ ਕੀ ਬਣਾਯਾ ਹੁਣੇ?
ਪਟਲ ਦੀ ਸਬਜ਼ੀ ਬਣਾਈ ਆਂ।
ਅੱਛਾ, ਪਟਲ ਦੀ ਸਬਜ਼ੀ ਸੁੱਕੀ ਕੇ ਤਰੀ ਵਾਲੀ
ਤੇ ਮਤਲਬ ਰਸ-ਮੀਸੀ ਜੀ ਆ। ਨਾ ਜ਼ਿਆਦੀ ਤਰੀ ਆ ਨਾ ਜ਼ਿਆਦੀ ਸੁੱਕੀ ਆ।
ਅੱਛਾ ਕੈਵੇਂ ਬਣਾਦੀ ਓ?
ਕੀ?
ਸਬਜ਼ੀ
ਪੈਲਾਂ ਆਹਾ ਆਲੂ ਪਟਲ ਨੂੰ ਪੂਣਿਆ ਓਦੇ ਬਾਦ ਮਸਾਲਾ ਪੀਸ ਆਹਾ ਪੂਰਾ ਨੀ ਛਿਲੇ ਵੀ ਹਲਕੇ-ਹਲਕੇ ਵੋ ਕੱਟਨ ਵਾਲੀ ਛੁਰੀ ਨਾ ਈ ਹਲਕ-ਹਲਕਾ ਚਲੋ ਛਿਲਕਾ ਉਤਾਰ ਲਯਾ ਸੀ। ਹਾਂ ਫੇਰ ਓਨਾਂ ਨੂੰ ਫਰਾਈ ਕੀਤਾ ਓਦੇ ਬਾਅਦ ਮਸਾਲਾ ਭੁੰਨ ਕੇ ਓਨਾ ਨੂੰ ਪਾ ਕੇ ਥੋੜ੍ਹੀ ਦੇਰ ਭੁੰਨ ਕੇ ਬੰਦ ਕਰਤਾ।
ਅੱਛਾ, ਹੂੰ।
ਹੋਰ ਕੂਕਿ, ਹਾਂ ਨਈ ਤੇ ਫੇਰ ਕੱਟ ਕੇ ਪੁਣ ਲੈਣ ਤੇ ਓ ਸੁਕੀ-ਸੁਕੀ ਜੀ ਹੋ ਜਾਣੀ ਸੀ ਨਾ
ਹਾਂ-ਹਾਂ-ਹਾਂ ਹੂੰ ਹਾਂ ਮੇਰੀ ਮੰਮੀ ਹੋਣੀ ਵੀ ਓਈ ਬਣਾਂਦੇ।
ਚੌਲਾ ਨਾਲ ਖਾਣ ਚ ਫੇਰ ਅ ਮਤਲਬ
ਹਾਂ ਚੰਗੀ ਲਗਦੀ ਹੂੰ।
ਨਈ ਸੋਣ ਡੀ ਐ ਮੀਤ ਤੇ ਓ ਛੋਟੀ ਬੱਚੀ ਸੋ ਰੀ ਐ। ਹੈ ਡੀ-
ਕੀ ਕਰਨ ਡੇ?
ਵੱਡੀ ਵਾਲੀ ਤੇ ਅੱਜ ਕਰੇ ਈ ਸੀ। ਆਰ ਦੂਜੀ ਸਕੂਲ ਗਈ ਸੀ ਹੁਣੇ ਆਈ।
ਅੱਜ ਛੁੱਟੀ ਨੀ
ਅ ਨਈ ਐ ਮੇਰੀ ਵੱਡੀ ਵਾਲੀ ਦੀ ਛੁੱਟੀ ਸੀ। ਤੇ ਛੋਟੀ ਵਿਚਕਾਰ ਵਾਲੀ ਜੇੜੀ ਆ ਓਦੀ ਨਈ ਕਰਨਾ ਏਸ ਤਰ੍ਹਾਂ ਵੱਡੀ ਵਾਲੀ ਓ ਗਈ ਸੀ, ਵਿਚਕਾਰ ਵਾਲੀ ਗਈ ਸੀ ਸਕੂਲ
ਸਾਡੇ ਇੱਥੇ ਤੇ ਅੱਜ ਸਭ ਦੀ ਅੱਜ ਅ ਮਤਲਬ ਕਈ ਸਕੂਲਾਂ ਦੀ ਛੁੱ ਟੀ ਸੀ ਕੱਲ ਤੇ ਮਹੋਰਮ ਚੱਲ ਰੇ ਤੇ ਛੁੱਟੀ ਸੀ
ਹਾਂ-ਹਾਂ, ਇੱਥੇ ਵੀ ਇੱਥੇ ਵੀ ਇਤਰ੍ਹਾਂ ਈ ਸੀ ਅੱਜ ਨਾ ਏਨਾਂ ਦਾ ਪੀ ਤੇਹਾ ਹੀ ਮੇਰੀ ਓ ਕੁੜੀ ਵੱਡੇ ਆਲੀ ਦਾ ਤੇ ਓ ਕੀ ਬੋਲਦੇ ਆ ਬਟ ਵਿਚਕਾਰ ਵਾਲੀ ਤਾਂ ਓ ਹੀ ਸਕੂਲ ਚ ਇਕ ਫੂਡ ਵਾਲਾ ਕੋਂਪੀਟੀਸ਼ਨ ਐਨਾਂ ਨੂੰ ਕੁਛ-ਕੁਛ ਬਣਾਓਣਾ ਹੀ ਲੈਜਾ ਕੇ ਤੇ ਓ ਲੈ ਕੇ ਗਈ ਕੈਂਦੀ ਮੈਂ ਬੇਹਲ ਬਣੋਓਣੀ ਆ।
ਹਾਏ ਓਥੇ ਲੇਜਾ ਕੇ ਬਨਾਈ ਫੇਰ
ਹਾਂ ਬੇਹਲ ਲੈਂਕੇ ਗਈ ਨਾਦੀ ਮੰਮੀ ਨੇ ਮਤਲਬ ਓਨਾਂ ਨੇ ਮੈਮ ਨੇ ਓਨੂੰ ਬੋਲਤਾ ਇੱਕ ਤੁਸੀਂ ਏਨਾਂ ਨੂੰ ਸਭ ਸਮਾਨ ਕੱਟ ਕੇ ਕਰੋ ਦੇਣਾ। ਚਾਕੂ ਵਗੈਰਾ ਸਕੂਲ ਚ ਨਈ ਲੈ ਕੇ ਆਣਾ ਵਾ, ਤੇ ਫੇਰ ਓਹੀ ਲੇਕੇ ਗਈ ਮੰਮੀ ਨੇ ਕੱਟ ਦਿੱਤਾ ਸੀ, ਪਿਆਜ, ਟਮਾਟਰ ਟ, ਧਨੀਆ ਔਰ ਇੱਕ ਬੋਟਲ ਚ ਥੋੜਾ ਸ ਤੇਲ ਪਾ ਦਿੱਤ ਤਾ ਸੀ, ਇੱਕ ਡੱਬੀ ਚ ਇੱਕ ਚ ਨਮਕ-ਨੁਮਕ ਪਾ ਕੇ ਦੇ ਦਿੱਤਾ, ਤੇ ਉਹਨੇ ਜਾ ਕੇ ਫੇਰ ਉੱਥੇ ਮਤਲਬ ਸਭ ਮਿਕਸ ਕਰਕੇ ਬਣਾਈ।
ਹੂੰ, ਛੋਟੇ ਵਾਲੇ ਦੀ ਛੁੱਟੀ ਸੀ।
ਸਿਖਾ ਦਿੰਦੇ ਆ ਬੱਚਿਆਂ ਨੂੰ ਸਕੂਲੇ
ਹਾਂ, ਉਹ ਤੇ ਐ, ਕੁਛ ਨਾ ਕੁਛ ਲੱਗੇ ਈ ਰਹਿੰਦੇ ਇੰਨਾ ਦੇ ਸਕੂਲ ਚ ਤਾਂ ਜ਼ਿਆਦਾ ਹੀ ਏ ਕੁਛ
ਹਾਂ, ਤੂੰ ਕੀ ਬਣਾਇਆ?
ਮੈਂ ਹੁਣੇ ਸਾਡਾ ਉਹੀ ਦਾਲ ਚੌਲ ਤੇ ਆਲੂ ਭੂਜੀਆ ਨਾਲ ਚਟਨੀ।
ਆਲੂ, ਕਿਸ ਚੀਜ ਦੀ ਚੱਟਨੀ ਬਣਾਈ
ਤਿੰਨ, ਚਟਨੀ ਓਈ ਟਮਾਟਰ ਧਨੀਆਂ, ਟਮਾਟਰ, ਧਨੀਆਂ, ਲਸਣ
ਆਹ, ਉਹ ਤੇ ਕੱਲ ਬਣਾਈ ਸੀ, ਕੱਚਾ ਅੰਬ ਕੱਚਾ ਜਿਆ ਸ ਕੀ ਇਕ ਅੰਬ ਹਲਕਾ ਜਿਹਾ ਉਹਦੀ ਚੱਟਨੀ
ਹਾਂ ਅੰਬ ਪਾ ਕੇ ਥੋੜ੍ਹੀ ਖੱਟੀ ਹੋ ਜਾਂਦੀ ਨਾ ਵੈਸੇ ਲੂਣ, ਜਦੋਂ ਅੰਬ ਤੇ ਇੱਥੇ ਨੀ ਸੀ ਤੇ ਨਿੰਬੂ-ਨੂਬੂ ਲੈ ਲੈਂਦੇ ਨਾ ਹੂੰ ਆ ਤੇ ਐ, ਹੂੰ ਉਹ ਤੇ ਐ। ਐ ਤਾ, ਇਸ ਵਾਰੀ ਖਾਏ ਵਾਵਾ, ਓਥੇ ਵੀ ਗਏ ਸੀ ਓਥੋਂ ਵੀ ਉਹ ਤੇ ਵੀ ਤਾਈ ਘਰ ਵੀ ਅੰਬ ਸੀ, ਮਾਮੇ ਉਹਨਾਂ ਦੇ ਘਰ ਵੀ ਅੰਬ ਗਾਜਰ
ਆਪਾਂ ਵੀ ਇਹ ਵਾਰ ਕੁਝ ਜਿਆਦਾ ਹੀ ਖਾ ਲੈ ਆ। ਮੈ ਕਹਿੰਨੇ ਇੰਨੇ ਦਿਨ ਸੋਹੁਰੇ ਰਹਿ ਕੇ ਆਈ ਸੀ, ਫੇਰ- ਫੇਰ ਉੱਥੋਂ ਅਮ ਪੇੜ ਸੀ ਉਹਨਾਂ ਦਾ। ਬਗਲ ਤੇ ਵੀ ਬਹੁਤ ਸਾਰੇ ਸ ਕੋਆਟਰਾ ਵਾਲ ਤੇ ਪਰ ਸਭ ਜਗ੍ਹਾ ਤੋ ਮੀਂਹ ਆਦਾ ਸੀ ਤੇ ਚਲ ਜਾਂਦੀ ਸੀ, ਬਾਹਰ ਚੁੱਕਣ ਵਾਸਤੇ ਜਿੱਦਾ ਹਵਾ ਵਾਂਡੀ ਫੇਰ ਉਥੋ ਤਾਂ ਚੌਕ-ਚੁਕ ਤੋਂ ਬਹੁਤ ਸਾਰੇ ਲੈ-ਲੈ ਕੇ ਆਈ ਸੀ।
ਹਾਂ ਨੀ ਇਸ ਵਾਰੀ ਅੰਬ ਫੱਲਿਆਂ ਵੀ ਬੋਤ ਐ।
ਹਾਂ ਮਿੱਠੇ ਵੀ ਸੀ ਬੋਤ ਠੀਕ ਐ।
ਤੋਂ ਬਿਨਾਂ ਤੇ ਚੰਗੇ ਮਤਲਬ ਸਵਾਦ ਵੀ ਰਹਿੰਦੇ।
ਇੱਕ ਦਿਨ ਆਪਾਂ ਬਾਜ਼ਾਰੋਂ ਲੈ ਕੇ ਆਏ ਨਾ, ਤੇ ਉਹ ਸ਼ਾਇਦ ਕੈਮੀਕਲ ਵਾਲੇ ਸੀ। ਤੇ ਖਾਣ ਨਾਲ ਕੁਛ ਅਜੀਬ ਟੇਸਟ ਆਂ ਡਿਆ ਸੀ, ਜਿੱਦਾਂ ਮਤਲਬ ਤੇ ਕੁਛ ਅਲੱਗ ਹੀ ਲੱਗਣ ਡੇ ਸੀ, ਟੇਸਟੀ ਜੇ ਨੀ ਲੱਗੇ
ਹਾਂ ਉਹ ਤੇ ਆ ਗਾਛਾਂ ਵਾਲੇ ਜ਼ਿਆਦਾ ਸਵਾਦ ਲੱਗਦੇ ਖਾਣ ਚ,
ਹਾਂ ਉਹ ਮਿੱਠੇ-ਮਿੱਠੇ ਜੇ ਲੱਗਦੇ ਐ।
ਹੂੰ। ਹੋਰ ਕੀ ਕਰਨ ਡੇ ਬੱਚੇ ਲੋ?
ਬਸ ਵੱਡੀ ਕੁਛ ਕਰਨ ਡੀ ਆ, ਪਤਾ ਨੀ ਕੀ ਔ ਰੋਜ਼ ਡੇ ਬਣੋਣ ਡੀ ਪੇਪਰ ਕੱਟ-ਕੱਟ ਕੇ। ਛੋਟ ਟੀ ਫੋਨ ਵੇਖਣ ਡੀ ਆ।
ਬੜੀ ਹੁੰਦਾ ਕਟਿੰਗ ਦਾ, ਮੇਰੀ ਕੁੜੀ ਨੂੰ ਵੀ ਇਤਰਾ ਈ ਆ। ਪੇਪਰ ਕੱਟ-ਕੱਟ ਕੇ ਇਨਾ ਖਿਲਾਰਾ ਪਾ ਦਿੰਦੀ ਆ ਕਿ ਬੱਸ ਫੇਰ ਗੁੱਸਾ ਚੜਦੈ ਫਿਰ ਮੈ ਕ ਫਾਈ ਵੀ ਕਰ ਜਿੰਨਾ ਖਿਲਾਰਾ ਪਾਇਆ ਵਾ।
ਖਲਾਰਾ ਈ ਪਾਂਦੇ ਆ ਖਾਲੀ, ਕੁੱਛ ਕਰਦੇ ਤੇ ਨੀ ਕੱਲ ਬੂਟੇ ਨੂੰ ਅਬਾਲ ਕੇ ਕੋਰਨ ਚਾਟ ਬਣੋਨ ਡੀ ਸੀ। ਓਹਦਾ ਖਲਾਰਾ ਅੱਡ ਪਾਯਾ।
ਅੱਛਾ, ਹਾਂ, ਓਈ ਨਾ, ਓਈ ਨਾ ਕੋਛ ਨਾ ਕੋਛ ਪੰਗੇ ਲੈਂਦੇ ਰੈੰਦੇ ਐ ਤੇ। ਅੱਜ ਓਈ ਮੇਰੀ ਅ ਦਰਾਣੀ ਵੀ ਸਫ਼ਾਈ ਕਰਨ ਡਈ ਉੱਤੇ ਤੇ ਓ ਕੱਪੜੇ-ਉੱਪੜੇ ਜੇੜੇ ਪੁਰਾਣੇ ਮੈਂ ਪੈਲੇ ਸੂਟ ਵੂਟ ਸੀਂਦੀ ਸੀ ਕਰਕੇ ਤੇ ਬੋਤ ਸਾਰੇ ਕਤਰਨਾ ਪਈਆਂ ਹੋਈਆਂ ਸੀ
ਤੂੰ ਤੇ ਹੁਣੇ ਵੀ ਸੀਨ ਡੀ ਸੀ ਨਾ ਵੇਚ ਜੇ ਵੀ
ਹਾਂ, ਸੀਂਦੀ ਸੀ ਲੇਕਿਨ ਛੱਡ ਦਿੱਤਾ ਨਾ ਹੁਨ ਅ ਸਰਵਾਈਕਲ ਦਾ ਦਰਦ ਚਾਲੂ ਹੋ ਗਿਆ ਸੀ, ਫਿਰ ਛੱਡਤਾ ਮੈਂ। ਸੀਨੇ ਹਾਂ, ਜਾਦਾ ਹੀ ਕਰ ਲਿਆ ਸੀ ਕੋਛ। ਹਾਂ, ਛੱਡ ਦਿੱਤਾ।
ਤਾਂਈ ਤੇ ਝਰਨਾ ਵੀ ਕੈੰਦੀ ਓਨੇ ਵੀ ਬੌਤ ਜਾਦੀ ਸਿਲਾਈ ਕੀਤੀ ਨਾ ਪੈਲੋਂ ਹਾਂ, ਤੇ ਓਈ ਕੈਨ ਡੀ ਸੀ। ਹਾਂ, ਓਹ ਤੇ ਕੈੰਦੀ ਮੇਰੇ ਤੇ ਬੋਤ ਬੁਰਾ ਹਾਲ ਸੀ ਓਦਾ ਤੇ।
ਹਾਂ, ਹੋਰ ਫੈਰ ਪੈਸੇ ਦੇਨ ਲੱਗੇ ਫੇਰ ਨੱਕ-ਮੂੰਹ ਵੱਟਦੇ ਐ ਲੋਕੀ ਤੇ ਫੇਰ ਚੰਗਾ ਬੰਦ ਈ ਕਰ ਦੋ, ਠੀਕ ਐ, ਦਿੰਦੇ ਵੀ ਨਈ ਐ।
ਹਾਂ ਤੇ ਤੂੰ ਆਪਣੇ ਸੀ-ਸੀ ਕੇ ਪਾਲਿਆ ਕਰ, ਕਿ ਦੂਜੇ ਦੇ ਸੀਣੇ ਐਵੇਂ ਆਪਣਾ ਟਾਈਮ ਵੇਸਟ
ਐਸੀ ਨਾਲ ਬਿਮਾਰੀ ਫੈਲਦੀ ਐ। ਕਰ ਅਸੀਂ ਇਨਾਮ ਲੈਣਾ, ਆਪਣਾ ਹੂੰ। ਜੀ ਨੀ ਕਰਦਾ, ਹੂੰ।
ਕਿਆ ਤੂੰ ਤੇ ਕਿੰਨੇ ਚੰਗੇ-ਚੰਗੇ ਸੀਨ ਡੀ ਸੀ, ਜਿਵੇਂ ਤੂੰ ਰੋਜ ਵੀਡੀਓ ਪੋਨ ਡੀ ਸੀ।
ਹਾਂ। ਜੀ ਨੀ ਕਰਦਾ ਜਿਆ ਪਤਾ ਨੀ ਕਿਉਂ ਮਨ ਮਤਬ ਮਨ ਜਾ ਈ ਇੱਕ ਵਾਰੀ ਜਿਸ ਮਨ ਕਰਦਾ ਨਾ ਮੈਂ ਸੀ ਲੈੰਦੀ ਆਂ ਫੱਟ ਟਕਸੇ ਇੱਕ ਦਿਨ ਚ ਮੈਂ ਸੀਕੇ ਪਾ ਜਾਣੈ ਹੋਰ ਜਦੋਂ ਨਈ ਮਨ ਕਰਦਾ ਤੇ ਫੇਰ ਮੇਰੇ ਪੰਜ-ਪੰਜ, ਛੇ-ਛੇ ਮੀਨੇ ਪਏ ਰੈੰਦੇ ਕੱਪੜੇ, ਸੀਨ ਵਾਲੇ।
ਵਾਅ-ਵਾਅ-ਵਾਅ-ਵਾਅ, ਨਈ ਤੂੰ ਤੇ ਚੰਗਾ-ਚੰਗਾ ਡਿਜੈਨ ਤੂੰ ਕਿਦੋਂ ਸਿੱਖੀ ਸਿਲਾਈ?
ਸਿਲਾਈ ਮੈਂ ਓਹੀ, ਟੈਨਥ ਦੇ ਬਾਦ ਭੂਆ ਨੇ ਸਿਖਾਈ ਥੋੜੀ ਬੌਤ ਤੋ ਥੋੜ੍ਹੀ ਬੌਤ ਪੰਜਾਬ ਗਈ ਓ ਓਧਰ ਗਈ ਹੀ? ਤੇ ਫੇਰ ਆਪਣੇ ਤੇ ਓਥੇ ਮਾਮੀ ਨੇ ਸਿਖਾਈ, ਇੱਕ ਮਾਮੀ ਔਰ ਇੱਕ ਮਾਮੀ ਤਰਨ ਜੇੜੀ ਹਾਂ ਓਨੇ ਸਿਖਾਈ।
ਵਾਹ, ਤੈਨ ਤੇ ਤੇਰੇ ਸਾਰੇ ਰਿਸਤੇਦਾਰਾਂ ਨੇ ਸਿਖਾਤੀ।
ਹੁੰ, ਇੰਟਰਸਟ ਵੀ ਸੀ ਨਾ ਮੈਨੂੰ ਤੋਂ ਸ਼ੌਕ ਸੀ ਕਿ ਮੈਂ ਫੈਸ਼ਨ ਡਿਜ਼ਾਇਨਿੰਗ ਦਾ ਕੋਰਸ ਕਰਾਂ, ਕੁਛ ਕਰਾਂ ਤੇ ਡੈਡੀ ਨੇ ਤੇ ਉਹਨੂ ਨਾਮ ਨੀ ਸੀ।
ਨਈ ਪਤਾ ਇੰਨੇ ਕੀਤੀ ਨਾ ਵੋ ਜੋ ਟੂਸ਼ਨ ਚ ਨਈ ਸੀ, ਜਿੰਨੇ ਅ ਓਦੇ ਨਾਲ ਵਿਯਾ ਕੀਤਾ ਓਨਾਂ ਨੇ ਕੀਤੀ ਓਦੀ ਭੈਣ ਨੇ ਜੋ ਦੋਂ ਜੁੜਵਾ ਭੈਣਾ ਸ ਜੁੜਵਾ ਨੀ ਸੀ, ਓਹਦੀ ਫਰੈਂਡ ਨੀ ਸ ਕਿੱਦਾਂ ਬੋਲਾ ਹੁਨ ਮੈਂ ਤੇ ਓਨੇ ਫੈਸ਼ਨ ਡਿਜ਼ਾਇਨਿੰਗ ਕੀਤ ਤੀ ਸੀ ਓਨੇ, ਬੌਤ ਚੰਗੇ ਕੱਪੜੇ ਸੀਂਦੀ ਐ ਹੁਨ ਓਹ।
ਹਾਂ-ਹਾਂ, ਓਹੀ ਤੇ ਮੈਨੂੰ ਵੀ ਸ਼ੌਕ ਸੀ ਕਰਨ ਦਾ, ਤੇ ਓਦੋਂ ਮੇਰੀ ਭੂਆ ਵੀ ਘਰ ਔਂਦੀ ਹੀ ਸੀ ਤੇ ਪੂਆ ਕੈੰਦੀ ਹੰ ਫੈਸ਼ਨ ਡਿਜ਼ਾਇਨ ਚ ਜਾਦਾ ਈ ਕੈਂਦੀ ਕੁਛ ਕਰਦੇ। ਕੈਂਦੀ ਇੱਕ ਕਾੱਪੜਾ ਐ ਇੱਕ- ਇੱਕ ਮੀਟਰ ਲੈ ਕੇ ਜਾਔ ਕੱਟ-ਕੁੱਟ ਕੇ ਕੈਂਦੀ ਰੁਮਾਲ ਜਿੰਨਾ ਕੱਪੜਾ ਕਰ ਦਿੰਦੇ ਆ ਕਰ ਕੇ ਇਨਾਂ ਨਾਲ ਲੈ ਕੇ ਜਾਨਾ ਕੈਂਦਾ ਫੇਰ, ਹਾਂ, ਵਹੀ ਨਾ, ਤੋ ਫਿਰ ਮੇਰੇ ਡੈਡੀ ਦੇ ਸਾਮਣੇ ਇਸ ਤਰ੍ਹਾਂ ਬੋਲਦੀ ਸੀ ਤੇ ਫਿਰ ਡੈਡੀ ਨੂੰ ਲਗਦਾ ਸੀ ਕਿ ਇਸ ਤਰ੍ਹਾਂ ਹੀ ਆ ਕਰਕੇ। ਜੋ ਸੀ ਨਾ ਇਹ ਕਰ ਸੀ ਕੋਸੀਸ। ਮਹੀਨਾ ਬਹੁਤ ਹੈਗੇ ਐ ਫੇਰ ਮੈਨੂੰ- ਫੇਰ ਮੈਨੂੰ ਘਰੇ ਹੀ ਮੈਂ ਥੋੜਾ ਬੋਤਾ ਆਪੇ ਹੀ
ਘਰ ਕਰਕੇ ਤਾਂ ਮੇਰੀ ਹੋਣਾ ਨੇ ਮੇਰਾ ਵਿਆਹ ਕਰਾ ਤਾ। ਲੈ ਐਵੇ ਹੋ ਗਿਆ ਵਾ। ਕੀ ਹੋਰ ਕਿੰਨਾ ਐਹ ਕਹਿੰਦਾ ਵਾ ਚਲੋ ਮੁੰਡਾ ਲੱਭੋ, ਵੇਖੋ ਕਰੋ। ਕਰਦੋ ਵਆ ਬ, ਹੋਰ ਐ ਨੀ ਕਹਿੰਦੇ ਕਿ ਚਲੋ ਕੁੜੀਆਂ ਨੂੰ ਹੋਰ ਪੜ੍ਹਾ ਲੋ ਕੁਛ ਕਰਾ ਲੋ ਸਿੱਧਾ ਕਹੋਗੇ ਵਿਆਹ ਈ ਕਰਦੋ ਬਸ।
ਹੂੰ, ਔ ਤੇਆ।
ਨ ਮਿਲੋ, ਤੇ ਔਥੇ ਫੇਰ ਇਨਾਂ ਨੂੰ ਪਸੰਦ, ਇਨਾਂ ਨੂੰ ਵੇਖਿਆ, ਇਨਾਂ ਨੂੰ ਨੀ ਵੇਖਿਆ ਮਤਲਬ ਔ, ਇਨਾਂ ਦੇ ਪਾਪਾ ਗਿਆਨੀ ਜੀ ਤੇ ਔ ਆਏ ਹੋਏ ਸੀ ਔਥੇ।
ਹਾਂ।
ਔਥੇ ਫੇਰ ਗਲਬਾਤ ਚੱਲੀ ਉਹ ਕੈਂਦੇ ਸਾਡੇ ਮੁੰਡੇ ਆ ਐਥੇ।
ਹਾਂ ਤੇਰਾ ਵੀ ਜਲਦੀ ਐਈ ਕਰਤਾ। ਥੋੜਾ ਟਾਈਮ ਸਾਡੇ਼ ਕੋਲ ਹੋਰ ਹੋਣਾ ਚਾਈਦਾ ਸੀ। ਹਾ ਚੱਲ ਠੀਕ ਐ।
ਐਦੋਂ ਲੱਗਦਾ ਕੀ ਹਾਲੇ
ਨਈ ਪਤਾ ਕੀ ਚੀਜ ਸਾਡਾ ਟਾਈਮ ਸੀ ਨਾ ਹਾਂ ਲੇਕਿਨ ਸਾਡੇ਼ ਟਾਈਮ ਤੇ ਇੰਨਾ ਐ ਨਈ ਸੀ। ਜੇ ਦਾਸ ਤੌ ਤੇ ਸਭ ਬੱਚਿਆਂ ਕੋਲ ਫੋਨ ਅਇਆ ਸਭ ਫੋਨ ਕਰਕੇ ਇੱਕ ਦੂਜੇ ਨੂੰ ਦਾਸ ਦੇੰਦੇ ਆ ਚਲੋ ਇੱਥੋਂ ਮਿਲੋ ਉੱਥੇ ਮਿਲੋ। ਆਜ ਕਲ ਤਾਂ ਜਗ੍ਹਾ ਵੀ ਕਿੰਨੀ ਸਾਰੀ ਆ ਘੁੰਮਣ ਫਿਰਨ ਦੀ ਉਦੋਂ ਤਾਂ ਕੁਛ ਸੀ ਵੀ ਨੀ, ਖਾਲੀ ਇੱਕ ਜੁਗਲੀ ਪਾਰਕ।
ਹੂ। ਤਾ ਜੁਬਲੀ ਪਾਕ ਔ ਵੀ ਕਿੱਥੇ ਜਾਂਦੇ ਹੁੰਦੇ ਮੈਂ ਤਾਂ ਕਿਤੇ ਵੀ ਨੀ ਗਈ, ਬਸ
ਜਾਣਾ ਵੀ ਕਿਤੇ ਨਈ ਜਿੱਦਾਂ ਆਜ- ਕੱਲ ਕਿੰਨੇ ਸਾਰੇ, ਮੋਲ ਉਲਿਆ ਕੈਹੈ ਨੂੰ ਕੁਛ ਨੀ ਮਿਲਦਾ ਤੇ ਮੌਲ ਐ ਘੁੰਮਨ ਚਲੇ ਜਾਂਦੇ ਆ। ਔਹੀ ਤੇ ਕਿ ਆਜ- ਕਲ ਮੋਲ -ਉਲ ਚਲ ਜਾਂਦੇ ਡੈ਼ਮ ਸਭ ਯਾ। ਕਿੰਨੇ ਸਾਰੇ ਡੈ਼ਮ ਆ ਜਿੱਥੇ ਸਭ ਜਾਂਦੇ ਆ। ਹੁਨ ਦੇ ਬੱਚਿਆਂ ਨੂੰ ਦੇਖ ਕੇ ਲਾਗਦਾ ਨਾ ਸਭ ਮਤਲਬ ਇਦ ਨਾ ਮਜ਼ੇ ਨਾ ਕੁਮਦੇ ਆ ਫਿਰਦੇ ਆ ਕਿਹੈ ਨੂ ਕੋਈ ਰੋਕ- ਟੋਕ ਨੀ ਸਾਡੇ਼ ਟਾਈਮ ਤੇ ਰੋਕ ਟੋਕ ਵੀ ਕਰਦੇ ਸੀ ਪੈਰੈਂਟਸ। ਆਜਕਲ ਤੇ ਕੋਈ ਨਹ ਕਰਦਾ ਰੋਕ- ਟੋਕ ਸਭ ਕੈਂਦੇ ਆ ਚਲੋ ਜਾਔ। ਘੁੰਮੋ -ਫਿਰੌ ਆਪੇ ਈ ਛਾਡ ਦੇਂਦੇ। ਹਾਂ, ਚਲ ਠੀਕ ਹਾਂ।